ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਨ ਜੀ ਹੋਰ ਠੀਕ ਹੋ?
ਹਾਂਜੀ ਤੁਸੀਂ ਠੀਕ ਹੋ
ਹਾਂਜੀ ਵਧੀਆ ਤੁਸੀਂ ਸੁਨਾਓ ਹੋਰ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਹਾਂਜੀ।
ਹੋਰ ਕੀ ਕਰ ਰਹੇ ਸੀ?
ਬਸ ਦਾਲ ਬਨਾ ਰਹੇ ਸੀ।
ਅੱਛਾ ਅਸੀਂ ਬਸ ਬਾਹਰ ਸੈਰ ਕਰ ਰਹੇ ਸੀ। ਮੈਂ ਕਿਆ ਬੜੇ ਦਿਨ ਹੋ ਗਏ ਚਲੋ ਗੱਲ ਕਰੀਏ।
ਹਾਂਜੀ ਹਾਂਜੀ।
ਹੋਰ ਸੁਨਾਓ!
ਹੋਰ ਵਧੀਆ ਤੁਸੀਂ ਸੁਨਾਓ
ਬਸ ਵਧੀਆ ਹੋਰ
ਹੋਰ ਤੁਸੀਂ ਸ਼ੋਪਿੰਗ ਕਿੱਥੋਂ ਕਰ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਵਧੀਆ
ਸ਼ੋਪਿੰਗ ਭੈਨ ਜੀ ਮੈਂ ਓਨਲਾਈਨ ਵੀ ਕਰ ਲੈਂਨੀ ਆ ਔਫਲਾਈਨ ਵੀ ਕਰਨੀ ਆ ਵੈਸੇ ੳਨਲਾਈਨ ਜ਼ਿਆਦਾ ਕਰਨੀ ਆ
ਅੱਛਾ ਜੀ।
ਹਾਂਜੀ।
ਤੇ ਓਨਲਾਈਨ ਤੁਹਾਡਾ ਸਮਾਨ ਅੱਛਾ ਠੀਕ ਆਂਦਾ।
ਹਾਂਜੀ ਠੀਕ ਆਂਦਾ ਉਹ ਵੇ ਨਾ ਕਿ ਐਪ ਦੀ ਗੱਲ ਏ ਤੁਸੀਂ ਸਨੈਪਡੀਲ ਤੋਂ ਅਹ ਮੀਸ਼ੋ ਤੋਂ ਜਾਂ ਐਮਾਜ਼ੋਨ ਤੋਂ ਕਰੋ ਠੀਕ ਆਂਦੀਆਂ ਨੇ ਇਹ ਚੀਜ਼ ਜਾਂ ਐਸੀ ਗੱਲ ਨਹੀਂ ਏ
ਹਾਂਜੀ।
ਕਦੀ ਕੋਈ ਹੋ ਵੀ ਜਾਂਦੀ ਏ ਬਟ ਇਹ ਵੇ ਕਿ ਫਿਰ ਵੀ ਬਹੁਤ ਅਸੀਂ ਜਦ ਵੀ ਕੁਛ ਮੰਗਾਇਆ ਤੇ ਠੀਕ ਆਇਆ ਕਿਉਂਕਿ ਪੈਸੇ ਵੀ ਵਾਪਿਸ ਆ ਜਾਂਦੇ ਨੇ ਤੇ ਰਿਟਰਨ ਵੀ ਹੋ ਜਾਂਦੀ ਹੈ।
ਹਾਂਜੀ ਇਹ ਤੇ ਹੈ ਹੀ ਏ
ਤੁਸੀਂ ਕਿੱਥੋਂ ਕਰਦੇ ੳ?
ਮੈਂ ਓਨਲਾਈਨ ਵੀ ਕਰਦੀ ਆ ਔਫਲਾਈਨ ਵੀ ਕਰਦੀ ਆ ਕਿਉਂਕਿ ਘਰ ਦੇ ਕੋਲ ਈ ਮਾਰਕੀਟ ਹੈ ਤੇ ਉੱਥੋਂ ਜਾ ਕੇ ਆਪ ਹੀ ਲੈ ਆਨੀ ਆ ਓਫਲਾਈਨ ਤੇ ਮੈਂ ਬਹੁਤ ਘੱਟ ਕਰਦੀ ਆ
ਅੱਛਾ ਔਫਲਾਈਨ ਘੱਟ ਕਰਦੇ ਓ
ਹਾਂਜੀ ਕਈ ਵਾਰ ਬੱਚੇ ਦੇ ਮੰਗਾਏ ਸੀ ਮੰਗਾਇਆ
ਮੰਗਾਇਆ ਕੁਛ ਹੋਰ ਹੋਂਦਾ ਤੇ ਆਂਦਾ ਕੁਛ ਹੋਰ ਹੈ।
ਹਾਂਜੀ ਫਸਟ ਕਰਾਈ ਤੋਂ ਮੰਗਾਨੀ ਆ ਮੈਂ ਬੱਚੇ ਦੇ ਉਹ ਟੀ ਸ਼ਰਟਾਂ ਦਿਖਾਦੇ ਤੇ ਬਹੁਤ ਅੱਛੀਆਂ ਨੇ ਪਰ ਕੀ ਕਹਿੰਦੇ ਨੇ ਜਦੋਂ ਪ੍ਰੋਡਕਟ ਘਰ ਆਂਦਾ ਕੁਛ ਹੋਰ ਹੀ ਨਿਕਲਦਾ
ਕੁਛ ਹੋਰ ਹੀ ਨਿਕਲਦਾ ਇਹ ਤੇ ਹੈ ਫਿਰ ਉਹ ਰਿਟਰਨ ਦਾ ਚੱਕਰ ਪੈ ਜਾਂਦਾ ਰਿਟਰਨ ਕਰੋ ਫੇਰ ਪੇਮੈਂਟ ਆਏਗੀ ਉਹ ਲੈ ਕੇ ਜਾਣਗੇ ਬਸ ਇਹ ਚੱਕਰ ਹੁੰਦਾ ਹੈ ਪੈਸੇ ਬਾਉਨਡ ਤੇ ਹੋ ਜਾਂਦੇ ਨੇ
ਹਾਂਜੀ ਮੈਂ ਹੁਣ ਪਿੱਛੇ ਫਲਿੱਪਕਾਰਟ ਤੋਂ ਕੁਟਦੀ ਮੰਗਵਾਈ ਸੀ ਮੇਰੇ ਹਸਬੈਂਡ ਨੇ ਮੰਗਵਾਈ ਸੀ ਤੇ ਉਹਨਾਂ ਨੇ ਪਹਿਲੇ ਤੇ ਕਲਰ ਹੀ ਹੋਰ ਕੋਈ ਭੇਜਿਆ ਉਹ ਸਾਈਜ਼ ਐਕਸਲ ਮੰਗਾਇਆ ਤੇ ਉਹ ਬਿਲਕੁਲ ਹੀ ਟਾਈਟ ਠੀਕ ਹੈ ਫੇਰ ਰਿਟਰਨ ਪਾਈ ਤੇ ਕੱਲੀ ਕੁੜਤੀ ਭੇਜਤੀ ਨੀਚੇ ੳ ਪਜਾਮਾ ਤੇ ਭੇਜਿਆ ਈ ਨੀ ਔਰ ਪੈਸੇ ਹਾਂ ਪੈਸੇ ਆਏ
ਪੈਸੇ ਆਏ ਨਹੀਂ ਉਹ ਬਲੋਕ ਹੋ ਜਾਂਦੇ ਨੇ ਨਾ ਪੈਸੇ ਵੀ ਤੇ ਚੀਜ਼ ਵੀ ਉਹ ਤੇ ਹੈਂ ਇਹ ਵੇ ਔਫਲਾਈਨ ਜਾ ਕੇ ਆਪਣੇ ਆਪ ਦੇਖ ਲਓ ਆਪਣੀ ਪਸੰਦ ਦੀ ਬੰਦਾ ਚੀਜ਼ ਲੈ ਲੈਂਦਾ ਇਹ ਤੇ ਗੱਲ ਹੈ ਤੇ ਅਨਸਟਿਚ ਸੂਟ ਪਾਉਂਦੇ ਓ ਕਿਸ ਏ ਰੇਡੀਮੇਡ
ਰੇਡੀਮੇਟ ਵੀ ਪਾ ਲੇਨੀ ਆਂ ਅਨਸਟਿਚ ਤੇ ਬਹੁਤ ਰੇਅਰ ਜਿੱਦਾਂ ਫੰਕਸ਼ਨ ਪਾਰਟੀ 'ਤੇ ਜਾਣਾ ਹੁੰਦਾ ਤਕਰੀਬਨ ਤਾਂ ਮੈਂ ਜਿੰਨਸ ਹੀ ਪਾਨੀ ਆਂ
ਅੱਛਾ ਅੱਛਾ ਅੱਛਾ ਫੇਰ ਤੇ ਵਧੀਆ ਫਿਰ ਤੇ ਕੋਈ ਚੱਕਰ ਹੀ ਨੀ ਤੁਹਾਨੂੰ ਤੇ ਜੀਨਸ ਜੀਨਸ ਟੋਪ ਨਾਲ ਤੇ ਕੋਈ ਚੱਕਰ ਨਹੀ ਇਹ ਤੇ ਸਹੀ ਐ
ਹਾਂਜੀ ਹੋਰ ਸੁਣਾ ਅੱਜ ਅਸੀਂ ਦਾਲ ਬਣਾਈ ਸੀ
ਅੱਛਾ ਅੱਛਾ
ਹਾਂਜੀ ਤੁਸੀਂ ਦੱਸੋ
ਬਸ ਕੁਛ ਨੀ ਬਸ ਅਸੀਂ ਵੀ ਸਬਜ਼ੀ ਮਟਰ ਆਲੂ ਬਣਾਏ ਨੇ ਹਾਂਜੀ ਔਰ ਟਿਊਸ਼ਨ ਆਪ ਪੜ੍ਹਾਉਂਦੇ ਹੋ ਕੇ ਭੇਜਦੇ ਹੋ ਬੱਚਿਆਂ ਨੂੰ
ਨਹੀਂ ਭੇਜਦੀਆਂ ਜੀ ਬੇਟੇ ਮੇਰਾ ਟਿਊਸ਼ਨ ਘਰ ਕਿੱਥੇ ਪੜ੍ਹਦੇ ਆ ਬੱਚੇ ਘਰ ਨਹੀਂ ਪੜਦੇ ਬਿਲਕੁਲ ਨਹੀਂ ਹੱਜੇ ਤੇ ਫਸਟ ਕਲਾਸ ਚ ਮੇਰਾ ਬੇਟਾ
ਅੱਛਾ ਫਸਟ ਕਲਾਸ ਵਿੱਚ ਅ ਇੱਕੋ ਹੀ ਬੇਟਾ ਅੱਛਾ
ਘਰ ਪਹਿਲੇ ਘਰ ਹੀ ਪੜ੍ਹਦਾ ਸੀ ਫਿਰ ਮਸਤੀਆਂ ਕੀ ਕਹਿੰਦੇ ਨੇ ਆਹ ਹੁਣੇ ਪੜ੍ਹ ਲੂੰਗਾ ਠਹਿਰ ਕੇ ਪੜ੍ਹ ਲੂੰਗਾ ਸਿਲੇਬਸ ਇੰਨਾ ਇੰਨਾ ਸਕੂਲਾਂ ਦਾ
ਹ ਹਾਂ ਉਹ ਤੇ ਹੈ ਹੀ ਹੈ ਸਿਲੇਬਸ ਬਹੁਤ ਹਾਰਡ ਏ ਸੀ ਬੀ ਐੱਸ ਸੀ ਬੋਰਡ ਏ ਆਈ ਸੀ ਐਸ ਸੀ ਏ ਸੀ ਬੀ ਐੱਸ ਹਾਂ ਸਾਡੇ ਬੱਚਿਆਂ ਦਾ ਵੀ ਸੀ ਬੀ ਐੱਸ ਈ ਏ
ਹਾਂਜੀ
ਹੋਰ ਟਿਊਸ਼ਨ ਤੋਂ ਬਿਨਾਂ ਚਲਦੇ ਨੀ ਨਾ
ਨਹੀਂ ਜੀ ਨਹੀਂ ਘਰ ਪੜ੍ਹਦੇ ਟਿਊਸ਼ਨ ਵਾਲੀਆਂ ਕੋਲੋਂ ਫੇਰ ਡਰ ਕੇ ਪੜ੍ਹ ਲੈਂਦੇ ਆ
ਪਰ ਸਾਡੇ ਬੱਚਿਆਂ ਨੂੰ ਆਦਤ ਨੀ ਟਿਊਸ਼ਨ ਦੀ ਸਾਡੇ ਬੱਚੇ ਸੋਚਦੇ ਨੇ ਕੀ ਪਤਾ ਨੀ ਕੀ ਨਵੀਂ ਚੀਜ਼ ਹੈ ਟਿਊਸ਼ਨ ਤੇ ਜਾਣਾ
ਹਾਂਜੀ ਅੱਛਾ
ਹਾਂ ਇਹਨਾਂ ਨੂੰ ਸ਼ੌਕ ਆਉਂਦਾ ਹੈ ਕਿ ਸਾਨੂੰ ਵੀ ਟਿਊਸ਼ਨ ਭੇਜ ਦੋ ਇੱਕ ਦਿਨ ਅਸੀਂ ਪੜ੍ਹ ਕੇ ਵੇਖਾਂਗੇ ਕਿਵੇਂ ਲੱਗਦਾ ਟਿਊਸ਼ਨ ਤੇ ਤੇ ਇਹ ਸ਼ੁਰੂ ਤੋਂ ਘਰ ਪੜ੍ਹਦੇ ਨੇ ਨਾ ਤੇ ਇਹਨਾਂ ਨੂੰ ਬੜਾ ਅਜੀਬ ਲੱਗਦਾ ਕਿ ਬਈ ਹਾਂ ਮੰਮਾ ਟਿਊਸ਼ਨ ਤੇ ਕੀ ਹੋਏਗਾ, ਕਿਵੇਂ ਪੜ੍ਹੇਗੇ।
ਹਾਂ ਇਹ ਤੇ ਹੈ ਈ ਏ
ਏਹ ਵੇ ਇਹਨਾਂ ਨੂੰ ਐ ਹੁੰਦਾ।
ਬਿਲਕੁਲ ਬਲ ਬਿਲਕੁਲ ਪਰ ਅੱਜ-ਕੱਲ ਟਿਊਸ਼ਨ ਵਾਲੀਆਂ ਦੀ ਵੀ ਫੀਸਾਂ ਇੰਨੀਆਂ ਨੇ ਸਕੂਲਾਂ ਦੀਆਂ ਫੀਸਾਂ ਉਸ ਹਿਸਾਬ ਨਾਲ ਪੜ੍ਹਾਈ ਹੈ, ਨੀ ਬਿਲਕੁਲ ਵੀ ਜੀ।
ਪੜ੍ਹਾਈ ਹੈ ਨੀ ਸਕੂਲ ਵਾਲਿਆਂ ਦੇ ਉੱਪਰ ਪ੍ਰੈਸ਼ਰ ਨਹੀ ਹੈ ਨਾ ਉਹ ਸਾਰਾ ਪ੍ਰੈਸ਼ਰ ਪੇਰੈਂਟਸ ਦੇ ਨੇ ਕਿ ਪੇਰੈਂਟਸ ਹੀ ਕਰਨ ਜੋ ਕਰਨਗੇ ਬਸ
ਹਾਂਜੀ ਉਹੀ ਤੇ ਹੈ, ਹੁਣ ਛੁੱਟੀਆਂ ਇਨੀਆਂ ਨੇ ਉਨ੍ਹਾਂ ਸਕੂਲਾਂ ਚ।
ਬਿਲਕੁਲ, ਤੇ ਏ ਹਾਂਜੀ, ਹਾਂਜੀ, ਇਹ ਹੋਲੀਡੇਜ਼ ਹੋਮਵਰਕ ਜਿਵੇਂ, ਆਇਆ ਤੇ ਆਪ ਹੀ ਬਣਾਉਦੇ ਹੋ ਪ੍ਰੋਜੈਕਟ ਵਗੈਰਾ
ਹਾਂ ਨਹੀਂ, ਨਹੀਂ ਆਪ ਈ ਬਣਾਏ ਨੇ ਇਹਦਾ ਤੇ ਹੁਣ ਛੋਟਾ ਹੈਗਾ ਏ। ਕਮ ਸੇ ਕਮ ਦਸ ਤੇ ਪ੍ਰੋਜੈਕਟ ਹੀ ਹੋਣੇ ਏਦੇ।
ਅੱਛਾ।
ਹਾਂਜੀ। ਕਦੀ ਕੀ ਕਹਿੰਦੇ ਨੇ ਵੀਡੀਓਜ਼ ਬਣਾ ਕੇ ਭੇਜੋ ਸਮਾਨ ਕੱਟ ਇਕੱਠਾ ਕਰੋ ਸਕ੍ਰੈਪ ਬੁੱਕ ਦਾ ਕੰਮ ਕਰੋ।
ਹੂੰ। ਭੈਣਜੀ ਬੜੇ ਚੱਕਰ ਨੇ ਇਹਨਾਂ ਦੇ ਸਕੂਲਾਂ ਦੇ ਅੱਜ ਕੱਲ ਦੇ। ਅੱਛਾ। ਤੇ ਸਾਡੇ ਟਾਈਮ ਬੋਰ ਸੀ ਇਹਨਾਂ ਦੇ ਹੋਰ ਨੇ
ਹਾਂਜੀ। ਐਕਟੀਵਿਟੀਜ਼ ਬਹੁਤ ਹੋ ਗਈਆਂ ਨਾ
ਬਹੁਤ ਹੋ ਗਿਆ ਨੇ ਪੜ੍ਹਾਈ ਘੱਟ ਐਕਟੀਵਿਟੀ ਜਾਂ ਤ
ਐਕਟੀਵਿਟੀ ਜ਼ਿਆਦਾ ਨੇ ਔਰ ਉਸ ਹਿਸਾਬ ਨਾਲ ਬੱਚੇ ਵੀ ਠੀਕ ਠਾਕ ਹੀ ਪੜ੍ਹਦੇ ਨੇ ਮੈਡਮ ਨਾਲ ਤੇ ਸਮਝਾ ਕੇ ਚਲੋ ਜੀ ਇੱਕ ਗਰ ਕਰਕੇ ਲਾਉਣਾ ਕੰਮ ਨਹੀਂ ਹੋ ਰਿਹਾ ਤੇ ਅਸੀਂ ਕੀ - ਕੀ ਕਹਿੰਦੇ ਆ ਵਟਸਐਪ ਤੇ ਸੈਂਡ ਕਰ ਦੇਗੇ ਘਰ ਤੇ ਕਰ ਲੈਣਾ।
ਹਾਂ। ਉਹਨਾਂ ਦਾ ਤੇ ਇਹੀ ਕੰਮ ਹੈ। ਆ ਗਿਆ ਵਟਸਐਪ ਫੇ ਤੇ ਦੇਖੋ ਆਪਣੇ ਆਪ
ਹਾਂਜੀ। ਅੱਜ ਮੇਰੇ ਬੇਟਾ ਫਸਟ ਅੱਜ ਸਕੂਲ ਓਪਨ ਹੋਇਆ ਕਹਿੰਦਾ ਮੰਮਾ ਇੰਨਾ ਕੰਮ ਕਰਾ ਤਾ ਤੇ ਮੇਰੇ ਕੋਲ ਲਿਖਿਆ ਨੀ ਜਾ ਰਿਹਾ ਸੀ। ਇੱਕ ਬੱਚਾ ਰੋਣ ਲੱਗ ਗਿਆ। ਮੈਡਮ ਕਹਿੰਦੀ ਬੇ ਪਹਿਲੇ ਤੇ ਕਹਿੰਦੀ ਚੁੱਪ ਕਰਕੇ ਕਮ ਕਰ ਫਿਰ ਕਹਿੰਦੀ। ਚੱਲ ਤੂੰ ਰੋ ਮਤ ਮੈਂ ਨਾ ਵਟਸਐਪ ਪੇ ਭੇਜ ਦੇਤੀ ਐ ਜਿਸੇ ਹੋ ਰਿਹਾ ਹੈ ਤਬ ਵੀ ਠੀਕ ਹੈ ਜਿਸੇ ਨਹੀਂ ਹੋ ਰਿਹਾ ਨਹੀਂ। ਨਾ ਮਤ ਕਰੋ।
ਉਈ ਤੇ ਜਦ ਤੁਸੀਂ ਆਪਣਾ ਲੈਵਲ ਦੇਖੋ, ਨਾ ਪਹਿਲੇ ਇੱਕ ਫਸਟ ਕਲਾਸ ਦਾ ਬੱਚਾ ਤੁਸੀਂ ਇਨਾ ਕੰਮ ਕਰਵਾਈ। ਕਿਉਂ ਰਹੇ ਹੋ ਜੋ ਬੱਚਾ ਕਰ ਹੀ ਨਾ ਸਕੇ, ਇਹ ਵੀ ਤੇ ਹੈ ਨਾ-
ਟੂ ਪੇਜ ਦਾ ਵਰਕ ਸੀ। ਔਰ ਇਹ ਦੇਖੋ, ਤੁਸੀਂ ਸਬਜੈਕਟ ਉਹਨਾਂ ਦੇ ਫਾਈਵ ਤੋਂ ਸਿਕਸ ਸਬਜੈਕਟ ਨੇ ਬੱਚਿਆਂ ਦੇ।
ਹਾਂਜੀ - ਹਾਂਜੀ। ਬਸ ਭੈਣ ਜੀ ਅੱਜ ਕੱਲ੍ਹ ਪੜ੍ਹਾਈਆਂ ਬਹੁਤ ਔਖੀਆਂ ਨੇ।
ਬਹੁਤ ਵਧੀਆ।
ਬੱਚਿਆਂ ਵਾਸਤੇ ਟਾਈਮ ਬੱਚਿਆਂ ਕੋਲ ਥੋੜ੍ਹਾ ਹੈ। ਤੇ ਸਬਜੈਕਟ ਜ਼ਿਆਦਾ ਨੇ
ਹਾਂਜੀ।
ਟਾਈਮ ਜਿਆਦਾ ਲੱਗਦਾ। ਇੱਕ- ਇੱਕ ਸਬਜੈਕਟ ਨੂੰ ਵੀ ਕਰਨ ਬ ਇੱਕ- ਇੱਕ ਸਬਜੈਕਟ ਨੂੰ ਵੀ ਕਰਨ ਬੈਠਣ ਤੇ ਪੰਦਰਾਂ-ਪੰਦਰਾਂ ਵੀਹ ਵੀਹ ਮਿੰਟ ਵੀ ਲਗਾਓ, ਤੇ ਦੋ ਘੰਟੇ ਕਿੱਥੇ ਨ ਗਏ ਦੋ ਘੰਟੇ ਬੱਚੇ ਬੈਠਦੇ ਹੀ ਨੀ ਦੋ ਘੰਟੇ ਤੇ ਬੈਠਦੇ ਹੀ ਨਹੀ ਬੱਚੇ
ਨਾ - ਨਾ ਉਹ ਫਿਰ ਬਾਹਰ ਫਿਰ ਖੇਡਣ ਦਾ ਟਾਈਮ ਨਹੀਂ ਹੈ।
ਹਾਂ। ਉਹ ਤੇ ਹੈ ਹੀ ਹੈ ਸਵੇਰ ਦੇ ਉਠੇ ਨੇ ਬੱਚੇ ਸਕੂਲ ਵੀ ਜਾਣਾ ਦੋ ਘੰਟੇ ਪੜ੍ਹੋ ਵੀ ਫੇਰ ਖੇਲਣ ਕਿਸ ਟਾਈਮ
ਹਾਂਜੀ।
ਇਹ ਵੀ ਪੈਂ
ਕੁਛ ਮੋਬਾਇਲਾਂ ਨੇ ਕੰਮ ਖ਼ਰਾਬ ਕੀਤਾ ਹੋਇਆ।
ਬਿਲਕੁਲ ਮੋਬਾਇਲ ਤੇ ਹਰ ਟਾਈਮ ਚਾਹੀਦਾ ਬੱਚੇ ਨੂੰ ਹਰ ਟਾਈਮ। ਫੋਨ ਦੇ ਦੋ ਨਾ ਇਹਨਾਂ ਨੂੰ ਭੁੱਖ ਲੱਗੇਗੀ ਨਾ ਪਿਆਸ ਲੱਗੇਗੀ ਬਸ ਫੋਨ ਦੇ ਦੋ।
ਹਾਂਜੀ।
ਫੇਰ ਸਾਰੇ ਘਰ ਦੇ ਜਿੱਥੇ ਮਰਜ਼ੀ ਚਲੇ ਜਾਓ ਇਹਨਾਂ ਨੂੰ ਕੋਈ ਮਤਲਬ ਨਹੀਂ।
ਮਤਲਬ ਨੀ ਅਗਰ ਤੁਸੀਂ ਬਾਹਰ ਸ਼ੋਪਿੰਗ ਕਰਨ ਵੀ ਜਾ ਰਹੇ ਹੋ ਤੁਸੀਂ ਫ਼ੋਨ ਦੇ ਕੇ ਬਿਠਾ ਦੋ ਤੇ ਬੈਠੇ
ਆਹ ਹਾਂ ਬੈਠੇ ਰਹਿਣਗੇ। ਹਾਂ ਬੈਠੇ ਰਹਿਣਗੇ ਭੁੱਖੇ ਪਿਆਸੇ ਬੈਠੇ ਰਹਿਣਗੇ। ਫਿਰ ਇਹਨਾਂ ਨੇ ਕੁੱਝ ਨੀ ਕਹਿਣਾ। ਗੇਮ ਖੇਡ ਲਈ ਸਾਰਾ ਦਿਨ ਬਸ ਇਹੀ ਕਰਦੇ ਨੇ ਬੱਚੇ ਤੇ।
ਹਾਂਜੀ।
ਪਰ ਉਹੀ ਹੁਣ ਜਿਵੇਂ -ਜਿਵੇਂ ਜਨਰੇਸ਼ਨ ਚੇਂਜ ਹੋ ਰਹੀ ਹੈ। ਇਹੀ ਸਭ ਕੁਛ ਹੋਣਾ ਅੱਗੇ ਅੱਗੇ ਤੇ
ਬਿਲਕੁਲ ਜੀ।
ਸਾਰੇ ਹੀ ਬੱਚੇ ਐਡਵਾਂਸ ਜ਼ਿਆਦਾ ਨੇ ਬੱਚੇ
ਸਹੀ।
ਹਾਲੀ ਸਾਡੇ ਤੇ ਮਿਊਡੀੋਕ ਗੁਰ ਫੈਮਲੀਜ਼ ਸੀ ਜੋ ਛੋਟੇ- ਛੋਟੇ ਸ਼ਹਿਰਾਂ ਫੇਰ ਫਰਕ ਹੈ ਵੱਡੇ ਵੱਡੇ ਸ਼ਹਿਰਾਂ ਵਾ ਬਹੁਤ ਚੇਂਜ ਹੈ। ਬੱਚੇ ਹੀ ਬਹੁਤ ਜ਼ਿਆਦਾ ਐਡਵਾਂਸ ਨੇ
ਹਾਂਜੀ- ਹਾਂਜੀ ਇੱਕ ਤੇ ਬ ਬੋਲਣ ਦੀ ਤਮੀਜ਼ ਨਹੀਂ ਰਹਿ ਗਈ।
ਨਾ, ਬੱਚਿਆਂ ਨੂੰ ਨਹੀਂ ਹੈ।
ਨਾ ਜੀ, ਉਹ ਨੀ ਦੇਖਦੇ, ਨਾ ਤੇ ਛੋਟਾ ਹੈ, ਪਹਿਲੇ ਤਾਂ ਬੱਚੇ ਮਾਂ ਪ ਮਾਂ ਪਿਓ ਤੋਂ ਡਰਦੇ ਸੀ, ਹੁਣ ਤੇ ਮਾਂ ਪਿਓ ਬੱਚਿਆਂ ਤੋਂ ਡਰ
ਡਰਦੇ ਨੇ ਸਹੀ ਗੱਲ ਹੈ, ਅਸੀਂ ਲੋਕ ਹੁਣ ਤੱਕ ਆਪਣੇ ਮਾਂ ਪਿਓ ਤੋਂ ਡਰਦੇ ਹਾਂ। ਅੱਜ ਕੱਲ ਦੇ ਬੱਚੇ ਸਮਝਦੇ ਹੀ ਕੁਛ ਨਹੀਂ। ਇਹ ਤੇ ਹੈ ਹੀ, ਹੋਰ -ਹੋਰ ਸੁਣਾਓ ਤੁਸੀਂ ਭੈਣ ਜੀ
ਹੋਰ ਵਧੀਆ ਜੀ, ਹੋਰ ਤੁਸੀਂ ਸੁਣਾਓ ਗਲੀ ਦੇ ਬਾਅਦ, ਆਪਣੇ ਘਰ ਦੇ ਉੱਧਰ ਹੀ ਸੈਰ ਕਰਦੇ ਹੋ ਕਿ ਪਾਰਕ ਵਗੈਰਾ ਜਾਂਦੇ ਹੋ
ਪਾਰਕ ਵੀ ਚਲੇ ਜਾਂਦੇ ਆ ਜਿਵੇਂ ਟਾਈਮ ਲੱਗਿਆ ਜਲਦੀ ਵਿਹਲੇ ਹੋ ਗਏ ਤੇ ਪਾਰਕ ਚਲੇ ਗਏ ਨਹੀਂ ਤੇ ਆਪਣੇ ਘਰ ਦੇ ਬਾਹਰ ਚਕਰ ਕਟ ਲਏ
ਅੱਛਾ ਜੀ।
ਐਵੇਂ ਹੀ ਕਰਦੇ ਹਾਂ, ਕਿਉਂਕਿ ਪਾਰਕ ਜਾਓ ਤੇ ਇੱਕ ਘੰਟਾ ਲੱਗ ਜਾਂਦਾ। ਬੱਚਿਆਂ ਦਾ ਕੰਮ ਜਲਦੀ ਹੋ ਗਿਆ ਤੇ ਚਲੇ ਜਾਂਦੇ ਆਂ, ਨਹੀਂ ਤੇ ਆਪਣੇ ਘਰ ਦੇ ਬਾਹਰ ਚੱਕ ਚਕਰ ਕਟ ਲਏ, ਥੋੜੀ ਦੇਰ ਬਸ ਇੰਨਾ ਟਾਈਮ ਹੁੰਦਾ ਸ਼ਾਮੀ ਦਿਨ ਚ ਤੇ ਧੁੱਪ ਬਹੁਤ ਤੇਜ਼ ਬਾਹਰ ਨੀ ਨਿਕਲਣ ਆਉਂਦਾ
ਹਾਂ ਅੱਜ ਤੇ ਬਾਰਿਸ਼ ਹੋ ਗਈ ਸੀ।
ਹਾਂਜੀ।
ਹ ਹਾਂਜੀ।
ਹੋਰ ਸੁਣਾਓ ਭੈਣ ਜੀ ਸਭ ਠੀਕ?
ਹਾਂਜੀ- ਹਾਂਜੀ ਹੋਰ ਤੁਸੀਂ ਦੱਸੋ ਚਲੋ ਠੀਕ ਹੈ।
ਹਾਂਜੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ।